ਕਾਲ ਸ਼੍ਰੀ ਅਕਾਲ ਵਧੀਆ ਤੁਸੀਂ ਦੱਸੋ, ਮੈਂ ਵਧੀਆ ਤੁਸੀਂ ਦੱਸੋ।
ਹੋਰ ਕੀ ਕਰਦੇ ਪਓ
ਬਸ ਹੁਣੇ ਡਿਨਰ ਕੀਤਾ ਸੀ
ਅੱਛਾ ਅੱਛਾ ਬੱਸ ਮਨੇ ਦਿਨ ਕੀਤਾ ਰੋਟੀ ਰੋਟੀ ਖਾਧਦੀ ਹੈ ਮੈਂ ਕਿਹਾ ਚਲ ਬੜੀ ਚਿਰ ਹੋਗੀ ਤੁਹਾਡੇ ਨਾਲ ਗੱਲ ਨੀ ਹੋਈ ਹਾਂ ਹਾਂਜੀ ਹਾਂਜੀ ਟਾਈਮ ਨੀ ਮਿਲਦਾ ਸਵੇਰੇ ਵੀ ਬੱਚਿਆਂ ਨਾਲ ਪਤਾ ਹੀ ਨਹੀਂ ਚੱਲਦਾ ਟਾਈਮ ਦਾ ਤੇ ਮੈਂ ਕਿਹਾ ਚੱਲ ਪੁੱਛਾਂ ਹਾਲ ਚਾਲ ਕੀ ਹੈ ਇਹਨਾਂ ਦਾ
ਸਾਡਾ ਹਾਊਸ ਵਾਈਫ ਤਾਂ ਐਵੇਂ ਹੀ ਹੈ ਬਸ
ਹਾਂਜੀ ਹਾਂਜੀ ਹਾਂਜੀ ਹਾਂਜੀ ਹੋਰ ਪਤਾ ਹੀ ਨਹੀਂ ਚੱਲਦਾ ਦਿਨ ਕਿੱਥੇ ਰਾਤ ਕੀਤੀ ਥੇ ਸਾਡੀ ਹਾਂਜੀ ਹੋਰ ਕੀ ਬਣਾ ਖਾ ਲਿਆ ਅੱਜ
ਅੱਜ ਸਲਾਈਟੀ ਬਣਾਈ ਸੀ ਦਾਲ ਬਣਾਈ ਸੀ ਮੂੰਗੀ ਧੋਤੀ
ਅੱਛਾ ਅੱਛਾ ਚਲੋ ਉਹ ਵੀ
ਅਛਾ ਨਹੀਂ ਸਾਡੇ ਰਾਤੀ ਨਾ ਥੋੜਾ ਲਾਈਟ ਹੀ ਖਾਣਾ ਕਿ ਤੁਹਾਨੂੰ ਪਤਾ ਲੰਚ ਹੈਵੀ ਹੁੰਦਾ ਹੈ ਰਾਜਮਾਂ ਚਾਵਲ ਕੜੀ ਚਵਲ ਬਣਾਏ ਕਦੀ ਤੇ ਫਿਰ ਇਸ ਟਾਈਮ ਰਾਤੀ ਲਾਈਟ ਖਾਈਦਾ
ਅੱਛਾ ਅੱਛਾ
ਨਾਲੇ ੋ੍ਹਾ ਡਾਇਜਸਟ ਵੀ ਹੋ ਜਾਂਦਾ ਜਲਦੀ
ਅਸੀਂ ਵੀ ਹੁਣ ਸਬਜ਼ੀ ਬਣਾਈ ਸੀ ਸਬਜ਼ੀ ਚੱਲ ਮੈਂ ਦੁਪਹਿਰੇ ਬਣਾਈ ਸੀ ਨਾ ਆਲੂ ਫਲੀਆਂ ਤੇ ਉਹ ਪਹੀ ਦੀਆਂ ਸੀ ਚਾਵਲ ਪਏ ਹੋਏ ਸੀ ਤੇ ਫਿਰ ਮੈਂ ਵੜੀਆਂ ਪਾ ਕੇ ਬਣਾਏ ਚਾਵਲ ਤੜਕੇ ਹਾਂਜੀ ਹਾਂਜੀ ਉਹ ਫਿਰ ਬਣਾਏ
ਨਮਕੀਨ ਚਾਵਲ ਬਣਾਏ ਸੀ ਤੁਸੀਂ ਅੱਛਾ ਅੱਛਾ
ਮੋਟਾ ਮੋਟਾ ਕੱਟਿਆ ਥੋੜਾ ਭੁੰਨਿਆ ਤੇ ਬੜੀਆਂ ਪਾ ਦਿੱਤੀਆਂ।
ਹਾਂ ਸਹੀ ਕੀਤਾ ਚਲੋ, ਰੋ ਰੋਟੀ ਬਣਾਉਣ ਦਾ, ਨੀ ਉਹ ਨਹੀਂ ਹੈ। ਕੋਈ ਨਹੀਂ, ਅੱਛਾ, ਨਹੀਂ ਸਾਡੇ ਸਾਡੇ ਜਦੋਂ ਚਾਵਲ ਬੰਦੇ ਨਾ ਫਿਰ ਸਾਡੇ ਰੋਟੀ ਬੜੀ ਘੱਟ ਖਾਂਦੇ ਨੇ
ਅੱਛਾ-ਅੱਛਾ, ਨਹੀਂ ਉਹ ਸਾਡਾ ਦੁਪਹਿਰ ਹੁੰਦਾ ਦੁਪਹਿਰੇ ਐ ਨੀ ਹੁੰਦਾ, ਉਹ ਬਚ ਗਏ ਸੀ ਨਾ ਫਿਰ, ਥੋੜੇ ਸੀ ਚਾਵਲ, ਹਾਂਜੀ ਹੋਰ ਸੁਣਾਓ।
ਘਰ ਸਭ ਠੀਕ ਨੇ?
ਹਾਂਜੀ-ਹਾਂਜੀ, ਸਭ ਵਧੀਆ ਸਭ ਵਧੀਆ, ਮਤਲਬ ਆਵਾਂਗੇ ਗਰਮੀ ਬਹੁਤ ਤੇ ਨਾ, ਬਹੁਤ ਗਰਮੀ ਹੈ, ਹੂੰ ਬਣਾਇਆ ਨੀ ਤੁਸੀਂ ਕੋਈ ਪ੍ਰੋਗਰਾਮ ਕਿੱਧਰੇ ਜਾਣ ਦਾ,
ਸੋਚ ਤਾਂ ਰਹੇ ਸੀ ਹੁਣ ਇੱਥੇ ਜਾਈਏ ਮੈਨੂੰ ਦੂਰੀ ਸਾਈਡ ਹੋ ਆ ਹੀ
ਅੱਛਾ-ਅੱਛਾ।
ਬਾਕੀ ਦੇਖੋ ਥੋੜਾ ਹੁਣ ਇਹ ਮੈਂ ਤੁਹਾਨੂੰ ਪਤਾ ਹੁਣ ਛੁੱਟੀਆਂ ਹੈਗੀ ਨਾ। ਹੋਣੇ ਪਈਆਂ ਫਿਰ ਸਭ ਬਹੁਤ ਰਸ਼ ਹੁੰਦਾ ਇੱਕ ਕੁਦਮ ਸਬ ਉੱਥੇ ਹੀ ਜਾਂਦੇ ਨੇ ਠੰਡੇ ਇਲਾਕੇ ਵੱਲ ਭੱਜਦੇ ਫੇਰ ਥੋੜਾ ਅਸੀਂ ਸੋਚ ਦੇ ਹਾਂ ਥੋੜਾ ਲਾਸਟ ਐਂਡਿੰਗ,
ਹਾਂਜੀ ਉਹ
ਥੋੜਾ ਨਾਲੇ ਰਸ਼ ਹਾਂ ਥੋੜਾ ਨਾਲ ਸਟਾਰਟਿੰਗ ਵਿਚ ਨਾਲੇ ਪਤਾ ਕਿ ਹਰ ਜਗ੍ਹਾ ਦੇ ਪ੍ਰਾਈਜ਼ ਬੜੇ ਬਾ ਜਾਂ ਪਤਾ ਉਹਨਾਂ ਦਾ ਸੀਜਨ ਚੱਲ ਰਿਹਾ ਹੋਟਲ ਵਗੈਰਾ ਦਾ ਰੈਸਟੋਰੈਂਟਸ ਵਗੈਰਾ ਦਾ, ਤੇ ਫੇਰ ਅਸੀਂ ਸੋਚ ਰਹੇ ਥੋੜਾ ਚਲੋ ਐਂਡਿੰਗ ਚ ਜਾਵਾਂਗਾ ਨਾਲ ਥੋੜਾ
ਹਾਂਜੀ, ਬਹੁਤ ਗਰਮੀ ਹੈ ਪੁੱਛਾ ਹੀ ਨਾ, ਘਰ ਏਸੀ ਤੋਂ ਬਿਨਾਂ ਬਹੀ ਨਹੀਂ ਜਾਂਦਾ, ਬਿਲਕੁਲ ਨੀ ਹਾਂਜੀ ਹਾਂਜੀ ਸਾਡੇ ਵੀ ਇਹੀ ਹਾਲ ਹੈ ਏਸੀ ਤੇ ਬਿਨਾਂ ਬੋਲ ਹੁਣ ਬ ਉਹ ਨੇ ਇੰਨਾ ਤੰਗ ਕੀਤਾ ਹੋਇਆ।
ਗਰਮੀਆਂ ਚ ਬਸ ਇਹ ਹੀ ਹੁੰਦਾ ਪੱਤੀ ਸ ਨੀ ਰਾਤੀ ਖਾਸ ਕਰ ਰਾਤ ਜਾਂਦੀ ਜਦੋ ਦੋ ਦਿਨ ਮਹੀਨੇ ਬੰਦਾ ਕਿੱਥੇ ਜਾਏ ਰਾਤੀ ਸਵੇਰੇ ਤੇ ਚਲੋ ਬੰਦਾ ਗਲੀ ਬਹਿ ਜਾਂਦਾ ਉੱਪਰ ਚੜ ਜਾਂਦਾ ਛਾ ਤੇ ਹਵਾ ਉਹ ਚ
ਤੇ ਹੋਰ ਕੀ ਕੋਈ ਨੀ ਤੁਸੀਂ ਛੁੱਟੀਆਂ ਪੈਦੀਆ ਤੇ ਚਲੋ ਚੱਲਦੇ ਦਰਬਾਰ ਸਾਹਿਬ ਚੱਲਦੇ ਹਾਂ ਅਸੀਂ
ਹਾਂ ਗੱਲ ਤੁਸੀਂ ਬੜੀ ਵਧੀਆ ਕੀਤੀ।
ਹਾਂਜੀ, ਤੇ ਹੋਰ ਕੀ ਠੰਡੇ ਇਲਾਕੇ ਕੀ ਕਰਨ ਜਾਣਾ ਸਾਰੀ ਦੁਨੀਆਂ ਉੱਥੇ ਹੀ ਤੁਰੀ ਪਈ ਹੈ, ਹੂੰ ਅਸੀਂ ਠੰਡੇ ਇਲਾਕੇ ਕਰਨ ਕੀ ਜਾਣਾ ਹਾਂਜੀ। ਜੀ। ਮੈਂ ਕਿਹਾ ਚੱਲ ਪੁੱਛਦੀ ਹਾਂ ਇਹਨਾਂ ਨੂੰ ਕਿ ਬਣਾਨੇ ਆ ਸਲਾਹ ਫੇਰ ਤੁਹਾਨੂੰ ਛੁੱਟੀਆ ਪੈਂਦੀਆਂ। ਤੇ
ਹਾਂ ਜ਼ਰੂਰ ਬਣਾਲੋ ਤੁਹਾਡੀਆਂ ਛੁੱਟੀਆਂ ਪੈ ਗਈਆਂ ਬੱਚਿਆਂ ਦੀਆਂ।
ਅੱਛਾ-ਅੱਛਾ ਹਲੇ ਮਤਲਬ ਸਕੂਲ ਵਗੈਰਾ ਨੀ ਜਾਂਦੇ।
ਬਸ ਰਸੋਈ ਤੇ ਛੁੱਟੀ ਨੀ ਹੈ, ਹਾਂਜੀ ਰਸੋਈ ਤੇ ਛੁੱਟੀ ਨੀ ਹੈ, ਏਦਾਂ ਛੁੱਟੀਆਂ ਪਈਆਂ। ਹਾਂਜੀ ਹਾਂ ਹੋਰ
ਅਗਰ ਅਸੀਂ ਬਿਮਾਰ ਵੀ ਹੋਏ ਨਾ
ਆਹ ਉਹ ਤੇ ਹਾਂ ਉਹ ਤੇ ਉਹੀ ਨਾ ਆਦਤ ਜਨਾਨੀਆਂ ਨੂੰ ਆਦਤ ਹੀ ਐਸੀ ਹੈਗੀ ਹੈ, ਬਹਿ ਨੀ ਸਕਦੀਆਂ। ਕਾਹਲੀ ਪਏਗੀ ਖਲੇਰਾ ਪਿਆ ਹੋਇਆ ਕੱਪੜੇ ਪਏ ਹੋਏ ਐ ਵੈ ਠੀਕ। ਉਹ ਨੀ ਕਰ ਸਕਦੀਆਂ।
ਫਿਰ ਹਲਕੀ ਜੀ ਚੱਪਲ ਟੇਡੀ ਹੁੰਦੀ ਨਾ ਮੈਨੂੰ ਹੁੰਦਾ ਅੰਦਰੋਂ ਕੁਛ ਹੁੰਦਾ ਕਿ ਸਿੱਧੀ ਕਰਦਾ ਪਹਿਲਾ ਐਨੂੰ
ਹਾਂ ਉਹੀਓ ਨਾ ਸਾਨੂੰ ਆਦਤ ਈ ਬਣ ਗਈ ਐ।
ਹੋ, ਚਲੋ, ਹੁਣ ਥੋੜੀ ਹਵਾ ਚੱਲ ਰਹੀ ਹੈ ਦੇਖੋ ਕੱਲ ਕੱਲ ਬਹੁਤ ਅੱਛਾ ਮੌਸਮ ਹੋ ਗਿਆ ਸੀ, ਇੱਕੋ ਦਮ ਇਕੋ ਦਮ ਇਨਾ ਮੀਂਹ ਆਇਆ।
ਤਿੰਨ ਦਿਨ ਹੋ ਗਏ ਨਾ ਵਧੀਆ ਹੋਏ ਦਾ ਮੌਸਮ, ਤੇ ਆਹ ਕੱਲ੍ਹ ਥੋੜੀ ਗਰਮੀ ਸੀ, ਅੱਜ ਫਿਰ ਥੋੜ੍ਹਾ ਵਧੀਆ ਹੋ ਗਿਆ ਹੁਣ ਹਵਾ ਠੰਡੀ ਚਲਦੀ ਵੀ ਬਾਹਰ
ਬਹੁਤ ਗਰਮੀ ਸੀ, ਲੇਕਿਨ ਇੱਕੋਦਮ ਨਾ ਸ਼ਾਮ ਇੰਨਾ ਵਧੀਆ ਮੌਸਮ ਰਾਤੀ ਇੰਨੀ ਤੇਜ਼ ਮੀਂਹ ਆਈ ਫਿਰ ਹੁਣ ਸਵੇਰੇ ਫੇਰ ਅੱਜ ਫੇਰ ਤੋਂ
ਉਹੀ ਨਾ ਜਦੋਂ ਜ਼ਿਆਦਾ ਮੀਂਹ ਆਏ ਨਾ, ਫੇਰ ਜ਼ਿਆਦਾ ਗੁੰਮ ਹੋ ਜਾਂਦਾ। ਹੂੰ, ਤੇ ਫੇਰ ਹੁਣ ਵੀ, ਮੌਸਮ ਵਧੀਆ ਹੋਇਆ ਹੋਇਆ। ਬਾਰ, ਬ ਉਹ ਹਵਾ ਚੱਲਦੀ ਵੀ ਹੈ ਇੱਕ ਤੇ ਮੱਛਰਾਂ ਖਾ ਮੱਛਰ ਖਾ ਮਾਰਦੇ ਨਾ ਬਾਹਰ
ਹਾਂ ਸਹੀ ਗੱਲ ਹੈ ਉਹੀ
ਹੋਰ ਤੁਸੀਂ ਸੁਣਾਓ
ਬਸ ਚਲੀ ਜਾਂਦਾ ਹੈ ਹਾਂ ਮੈਂ ਫਿਰ ਰਸੋਈ ਚ ਚਲੋ ਮੈਂ ਸ਼ਾਮੀ ਜਾਂਦੀ ਹਾਂ ਕ ਮੇਰੀ ਸ਼ਾਮ ਦੀ ਡਿਊਟੀ ਕਿ ਲੱਗ
ਅੱਛਾ ਅੱਛਾ
ਪਹਿਲੇ ਮੈਂ ਸਵੇਰੇ ਜਾਂਦੀ ਸੀ ਹਾਂ ਬਸ ਪਹਿਲੇ ਮੇਰਾ ਆਉਂਦਾ ਸੀ ਨਾ ਕਿ ਚਲੋ ਸਵੇਰੇ ਘਰ ਦਾ ਕੰਮ ਕਰਨਾ ਫਿਰ ਹੁਣ ਮੈਂ ਸਵੇਰੇ ਇੱਕ ਨਹੀਂੀ ਕਰਦੀ ਮੈਂ ਹੁਣ ਮੇਰੀ ਜੋਬ ਨਾ ਇੱਕ ਦਿਨ ਲਾਗੀਈ ਨਾ ਫਿਰ ਮੈਂਹੂਣ ਸਵੇਰੇ ਜੋਬ ਤੇ ਜਾਂਦੀ ਆਾਂ ਨਾਈਨ ਟੂ ਫਾਈਵ ਜੋਬ ਹੁੰਦੀ ਮੇਰੀ ਫੇਿਰ ਆ ਕੇ ਫੇਿਰ ਮੈਂ ਦੇਖ ਹੁ ਮੇਰੀ ਆ ਕੇ ਮਤਲਬ ਹੁਣ ਮੇਰੀ ਰਾਤ ਦੀ ਡਿਊਟੀ ਲੱਗ ਗਈ ਪਕਕੀ
ਫ ਉਹ ਤੇ ਘਰ ਦਾ ਵੀ ਤੇ ਕਰਨਾ ਜਰੂਰੀ ਹੈ
ਹਾਂ ਉਹੀ ਤਾਂ ਚਲੋ ਸਵੇਰੇ ਤੋਂ ਮੰਮੀ ਸਾਂਭ ਲੈਂਦੇ ਨੇ ਸਾਰਾ ਕੰਮ ਪਹਿਲੇ ਮੈਂ ਸਵੇਰੇ ਕਰਦੀ ਸੀ ਝਾੜੂ ਪੋਚਾ ਹੁਨ ਮੰਮੀ ਕਰਦੇ ਨੇ
ਹਮ ਫੇਰ ਵੀ ਤੁਹਾਨੂੰ ਬੜਾ ਟਾਈਮ ਹੁੰਦਾ ਨੌ ਵਜੇ ਸਵੇਰ ਉੱਠ ਕੇ ਆਪਣਾ ਕਰਨਾ ਹੋਏ ਤੇ
ਜ ਟਾਈਮੁੰ ਵੀ ਉਹ ਕੋਈ ਟਾਈਮ ਲੁੰਦਾ ਮਰੇ ਕੋਲ ਮ ਉੱਠਣੀ ਹ ਪੂਰੇ ਪੂਰੇ ਟਾਈਮ ਤੇ ਉੱਠ ਉਠੀਦਾ ਹੈ
ਹਾਂ ਉਹ ਤੇ ਹੈ ਫੇਿਰ ਕੀ ਕਰੇ ਬੰਦਾ ਰਾਤੀ ਲੇਟ ਸੋਵੇ ਦਿਨ ਨੀਂਦਰਾਾਂ ਨੀ ਖੁੱਲਦੀਆਂ ਸਾਡਾ ਵੀ ਕਾਕਾ ਹੀ ਤੰਗ ਕਰਦਾ ਨਾ ਫੇਿਰ ਹਮ ਅੱਠ ਤੇ ਵਜ਼ ਹੀ ਜਾਂਦੇ ਆ
ਹਾਂ ਆਰਾਮ ਨਾਲ ਮੈਂ ਵੀ ਸਾਡੇ ਸੱਤ ਅੱਠ ਵਜ ਜਾਂਦੇ ਮੈਨੂੰਦਾ ਮੈਨੂੰਵੀ ਬਸ ਜਲਦੀ ਜਲਦੀ ਹੁੰਦਾ ਚਲੋ ਆਪ ਆਪਣਾ ਬਣਾਓ ਜਲਦੀ ਜਲਦੀ ਫਿਰ ਨਾ। ਫਿਰ ਰਾਤ ਦੀ ਚੀਜ਼ ਵੀ ਬੰਦਾ ਲਿਜਾ ਸਕਦਾ। ਪਈ ਪਈ ਫੇਰ ਦੋ ਵਜੇ।
ਹਾਂ ਉਹ ਫਿਰ ਅੱਜ ਕੱਲ ਦੇ ਮੌਸਮ ਵੀ ਉਹ ਖ਼ਰਾਬ ਹੋ ਜਾਂਦਾ ਦੁਪਹਿਰੇ ਬਣਾਓ ਤਾਂ ਰਾਤ ਤੱਕ ਹੋ ਜਾਂਦੀ ਹੈ ਖ਼ਰਾਬ ਹੋ ਜਾਂਦੀ ਚੀਜ਼ ਕਿਉਂਕਿ ਟਮਾਟਰ ਸ਼ਮਾਟਰ ਪਏ ਹੁੰਦੇ ਨਾ ਸਬਜ਼ੀਆਂ ਵਿੱਚ ਤੇ ਉਹ ਖਰਾਬ ਹੋ ਜਾਂਦੀ ਚੀਜ਼।
ਬਣਾਉਂਦੀ ਹਾਂ ਕਿ ਮਤਲਬ ਟਿੱਕੀ। ਖਰਾਬ ਨਾ ਹੋਏ ਜਿਵੇਂ ਦਾਲਾਂ ਵਗੈਰਾ ਬਣਾਉਗੇ ਨਾ ਉਹ ਬੰਦ। ਡੱਬੇ ਚ ਪਈ ਪਈ ਖਰਾਬ ਹੋ ਜਾਂਦੀ ਨਹੀਂ ਫੇਰ ਬੰਦਾ। ਫਰਿੱਜ ਚ।
ਆਹ ਹਾਂਜੀ ਉਹ ਤੇ ਹੈ ਉਹ ਤੇ ਹੈ। ਹੋਰ ਹਾਂਜੀ ਹੈ ਹੈ ਨੀ ਕਦੋਂ ਪੈਣੀ ਛੁੱਟੀਆ ਤੁਹਾਨੂੰ ਉਹ ਨੀ ਪਤਾ ਚੱਲਿਆ।
ਸਾਡੀ ਛੁੱਟੀਆਂ ਵੇਖੋ ਮੇਰਾ ਤਾਂ ਲਾਸਟ ਵਿੱਚ ਹੀ ਪੈਣ। ਦੀ ਹੁਣ ਮੇਰੀਆਂ ਕਿਉਂਕਿ ਹੁਣ ਕਿਉਕਿ ਹੁਣ ਥੋੜਾ ਜੇਹਾ ਸੀਜਨ ਚੱਲ ਰਿਹਾ ਹਾਂ ਕੋਈ ਨਾ ਤੁਸੀਂ ਲਾਸਟ ਚ ਬਣਾ ਲਿਓ ਪ੍ਰੋਗਰਾਮ ਤੁਹਾਡੀ ਤਾਂ ਛੁੱਟੀਆਂ ਛੁੱਟੀਆਂ ਹੈ ਵੈਸੇ ਵੀ।
ਛੁੱਟੀਆਂ ਚੱਲ ਥੋੜਾ ਨਾ ਮਜ਼ਾ ਆ ਜਾਂਦਾ। ਦਾ ਇਕੱਠੇ ਨਾ।
ਤਾਂ ਹੈ ਵੈਸੇ ਇਹ ਗੱਲ।
ਸਾਰੀ ਜਗ੍ਹਾ ਘੁੰਮਾਂਗੇ ਤੇ ਮਜ਼ਾ ਆਏਗਾ।
ਹਾਂ ਫੇਰ ਐਵੇਂ ਨਾ ਹੱਥ ਨੀ ਲਾਉਣ ਜਾਵਾਂਗੇ ਨਾ। ਰਾਮ ਸਾਰੇ ਸ਼ਹੀਦਾਂ ਸ਼ਹੀਦਾਂ ਦੇ ਗੁਰਦੁਆਰੇ ਵੀ ਸਾਰੇ ਗੁਰਦੁਆਰੇ ਦਰਸ਼ਨ ਕਰਕੇ ਆਵਾਂਗੇ।
ਉੱਥੇ ਤਰਨ ਤਾਰਨ ਸਾਹਿਬ।
ਹਾਂ ਕਿਉਂਕਿ ਅਸੀਂ ਜਾਣੇ ਹਾਂ ਨਾ ਤੇ ਅਸੀਂ ਸਾਡੇ ਕੋਲ ਵੇਖੋ ਇੱਕ ਦਿਨ ਹੁੰਦਾ ਸੀ ਸ਼ਹੀਦਾਂ ਸਾਹਿਬ। ਸਾਡੇ ਘਰ ਡੋਗੀ ਰੱਖਿਆ ਦਾ ਤੇ ਅਸੀਂ ਬਿਲਕੁਲ ਨੀ ਨਿਕਲ ਸਕਦੇ ਅਸੀਂ ਜਾਂਣੇ ਹਾਂ। ਫਿਰ ਦਰਬਾਰ ਸਾਹਿਬ ਮੱਥਾ ਟੇਕੀ ਦਾ ਅਗਲੇ ਦਿਨ ਸ਼ਹੀਦਾਂ ਸਾਹਿਬ ਮੱਥਾ ਟੇਕ ਕੇ ਫਿਰ ਨਾਲ ਹੀ ਅਸੀਂ ਨਿਕਲ ਜਾਣੇ ਹਾਂ। ਨਿਕਲ ਜਾਣ। ਹੁਣ ਜੇ ਪ੍ਰੋਗਰਾਮ ਬਣਾਵਾਂਗੇ। ਤੇ ਮੈਂ ਕੱਲੀ ਬਣਾਵਾਂਗੀ। ਗੀ ਨਾ ਸਾਰੇ ਘਰ ਰਹਿਣਗੇ ਫੇਰ ਆਪਾਂ ਇਕੱਲੇ ਇੰਜੋਏ ਕਰਾਂਗੇ ਨਾ ਹਫ਼ਤਾ ਲਾ ਕੇ ਆਵਾਂਗੇ ਆਰਾਮ ਨਾਲ ਹੋਰ ਕੰਮ ਤਾਂ ਹੁੰਦੇ ਹੀ ਰਹਿਣੇ ਕੰਮ ਨੇ ਕਿਹੜੇ ਮੁੱਕਨਾ।
ਮੈਂ ਕਿਹਾ ਚੱਲ ਪੁੱਛਾਂ ਇਹਨਾਂ ਨੂੰ ਅਸੀਂ ਕਰਦੇ ਹਾਂ। ਕੋਈ ਸਲਾਹ ਸੀ।
ਅੱਛਾ, ਹਾਂ, ਅੱਛਾ। ਸੱਚੀ ਤੁਸੀਂ ਤੁਸੀਂ ਸਟਿਚਿੰਗ ਕਰਦੇ ਹੋ ਨਾ ਮੈਂ ਸੁਣਿਆ ਸੀ।
ਹੂੰ ਕਰਦੀ ਸੀ। ਹੁਣ ਤੇ ਚੱਲ ਮਾੜੇ ਮੋਟਾ ਕੱਪੜੇ ਸੀ ਲੈਂਨੇ ਹਾਂ ਹੁਣ ਨਾ ਹੁੰਦਾ ਨੀ ਇੰਨਾ।
ਅੱਛਾ, ਮੈਂ ਕਿਹਾ ਚਲੋ ਤੁਹਾਡੇ ਕੋਲ ਨਾ ਮੈਂ ਥੋੜਾ ਬਹੁਤਾ ਸੀ ਲੈਂਦੀ ਹਾਂ। ਮੈਂ ਕਿਹਾ ਚਲੋ ਤੁਹਾਡੇ ਕੋਲ ਮੈਂ ਨਾ ਉਹ ਪੁੱਛਾਂਗੀ ਉਹ ਅਫਗਾਨੀ ਸਲਵਾਰ ਕਿਵੇਂ ਸੀਦੇ ਨੇ ਕਟਿੰਗ ਵਗੈਰਾ ਪੁੱਛਣੀ ਸੀ।
ਅੱਛਾ, ਅੱਛਾ ਕੋਈ ਗੱਲ ਨੀ ਪੁੱਛ ਲੈਣਾ। ਹਾਂ, ਮੈਂ ਦੱਸ ਦਾਂਗੀ ਤੁਹਾਨੂੰ।
ਆਈਡੀਆ ਦੋ ਮੈਨੂੰ।
ਉਹ ਨਾ ਤਰਕੋ ਜਿੱਦਾਂ ਹੁਣ ਤੁਹਾਡਾ ਦੋ ਮੀਟਰ ਫੈਬਰਿਕ ਆ ਢਾਈ ਮੀਟਰ ਹਨਾ ਤੇ ਤੁਸੀਂ ਆਪਣਾ ਉਹਨੂੰ ਚੋਰਸ ਕਰਨਾ। ਕੌਣ ਚ ਕਰ ਲੈਣਾ। ਹੈਨਾ ਬਈ ਤੇ ਫਿਰ ਇੱਕ ਸਾਈਡ ਤੋਂ ਉਹ ਬਣਦਾ ਤੁਹਾਨੂੰ ਨਾ ਮੈਂ ਏਦਾਂ ਨੀ ਤੁਹਾਨੂੰ ਸਮਝ ਆਣੀ ਉਹਦੀ। ਤ੍ਰਕੋਣ ਕਰਕੇ ਤੇ ਉੱਪਰੋਂ ਹੀ ਉਹਦਾ ਆਸਣ ਨਿਕਲਦਾ।
ਅੱਛਾ, ਅੱਛਾ। ਚਲੌ ਠੀਕ ਮੈਂ ਸਮਝ ਗਿਆ ਛੱਤ ਤੋਂ ਹੋ ਜਾਂਦੀ ਹੈ।
ਉੱਤੋਂ ਫਿਰ ਕੌਣ ਚੋਂ ਹੀ ਪਹੁੰਚਾ ਹੁੰਦਾ ਉਹ।
ਅੱਛਾ।
ਹਾਂਜੀ ਉਹ ਥੋੜਾ ਮੁਸ਼ਕਿਲ। ਉਹ ਨਾ ਜ਼ਿਆਦਾ ਦੇਖ ਕੇ ਪਤਾ ਚੱਲਦਾ ਨਾ ਇਹੋ ਜਿਹੀ ਚੀਜ਼ਾਂ ਦਾ।
ਹਾਂ, ਇਹ ਵੀ ਹੈ। ਕਈ ਕਈ ਚੀਜ਼ਾਂ ਨਹੀਂ ਸਮਝ ਆਂਦੀਆਂ।
ਬਸ ਮੁਸ਼ਕਿਲ ਨਹੀਂ ਹੈ। ਜਿਹੜੀ ਰੇਬ ਵਿੱਚ ਹੈ ਨਾ ਉਹ ਫਿਟਿੰਗ ਹੋਣੀ ਹੈ ਤੁਹਾਡੀ। ਹਾਂ, ਤ੍ਰਿਕੋਣ ਵਾਲੇ ਪਹੁੰਚੇ ਬਣ ਜਾਂਦੇ। ਕਈ ਸਿੱਧੇ ਬਣਾ ਲੈਂਦੇ।
ਹਾਂ, ਹਾਂ। ਮੈਂ ਦੇਖੀ ਸੀ ਮੈਂ ਯੂਟਿਊਬ ਤੇ ਦੇਖੀ ਮੈਨੂੰ ਸਮਝ ਨੀ ਲੱਗਿਆ ਇੰਨਾ ਪਤਾ ਨੀ ਕੋਈ ਕਿਵੇਂ ਦੱਸ ਰਿਹਾ ਸੀ। ਕੋਈ ਕਟਿੰਗ ਕਿਵੇਂ ਦੱਸ ਰਿਹਾ ਸੀ। ਸਭ ਦੇ ਵੇਖੋ ਅਲੱਗ-ਅਲੱਗ ਤਰੀਕੇ ਹੁੰਦੇ ਨੇ। ਹਾਂ, ਫਿਰ ਮੈਂ ਕਿਹਾ ਚ ਮੈਂ ਨਾ ਕਿਸੇ ਨੂੰ ਪੁੱਛਾਂਗੀ। ਹਾਂ, ਟੂਲਿਪ ਤਾਂ ਮੈਨੂੰ ਆਉਂਦੀ।
ਉਹ ਵੀ ਓਦਾਂ ਹੀ ਹੁੰਦੀ ਹੈ ਉਹ ਫਰੰਟ ਚ ਆ ਜਾਂਦੇ ਨਾ ਪਲੇਟਸ ਜਿਹੜੇ ਹੁੰਦੇ ਨਾ ਫਰੰਟ ਚ ਆ ਜਾਂਦੇ ਆ।
ਅੱਛਾ-ਅੱਛ। ਚਲੋ ਹਾਂਜੀ, ਚਲੋ ਮੈਂ ਆਪੇ ਤੁਹਾਨੂੰ ਨਾ ਫਿਰ ਪੁੱਛਾਂਗੀ ਹੁਣ ਮੈਂ ਥੋੜ੍ਹਾ ਬਿਜ਼ੀ ਹਾਂ, ਮੈਂ ਕਰਨੀ ਆ ਤੁਹਾਨੂੰ ਥੋੜ੍ਹੀ ਦੇਰ ਤੱਕ ਹਾਂਜੀ, ਠੀਕ ਹੈ ਓਕੇ, ਸਤਿ ਸ਼੍ਰੀ ਅਕਾਲ।